ਜੀ ਸਰ
ਸਤਿ ਸ਼੍ਰੀ ਅਕਾਲ ਜੀ। ਔਰ ਕੀ ਹਾਲ ਚਾਲ?
ਜੀ ਸਭ ਵਧੀਆ, ਵਾਹਿਗੁਰੂ ਦੀ ਮੇਹਰ। ਤੁਸੀ ਕਿਵੇਂ ਹੋ?
ਮੈਂ ਵੀ ਵਧੀਆ। ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਦੀ ਹਾਂ, ਅਗਰ ਤੁਸੀ ਫ੍ਰੀ ਹੋ। ਤੇ ਕੀ ਜਿਵੇਂ, ਮੈਂ ਆਪਨੇ ਬੱਚਿਆਂ ਨਾਲ ਗੱਲ ਕਰ ਰਹੀ ਸੀ। ਇਹੀ ਬੱਚਿਆਂ ਨੂੰ ਸਿਖਾ ਰਹੀ ਸੀ, ਕਿ ਛੁੱਟੀਆਂ ਹੈਗੀਆਂ। ਤੇ ਤੁਸੀ ਜਾ ਕੇ ਨਾ ਓਹਨਾਂ ਕੋਲੇ ਐਕਟੀਵਿਟੀ ਕਰੀਆ ਕਰੋ, ਜਿਵੇਂ ਯਾਂ ਤੇ ਇੰਡੋਰ ਗੇਮ ਖੇਲੋ ਯਾ ਆਊਟਡੋਰ ਗੇਮ ਖੇਲੋ। ਕਿਉਂਕਿ ਅੱਜ ਕੱਲ ਦੇ ਬ ਚੇ ਕਹਿੰਦੇ, ਹਾਏ ਮੰਮੀ ਬੜੀ ਗਰਮੀ ਹੈਗੀ ਐ। ਨਹੀਂ ਕੁੱਛ ਕਰਨਾ ਹੈਗਾ ਪਰ ਨਹੀਂ ਮੈਂ ਬੱਚਿਆਂ ਨੂੰ ਇਹੀ ਸਿਖਾ ਰਹੀ ਸੀ ਕਿ ਇਨਡੋਰ ਗੇਮ ਖੇਲੋ ਨਾਲ ਤੁਸੀਂ ਆਊਟਡੋਰ ਗੇਮ ਜੋ ਤੁਹਾਨੂੰ ਲੱਗੇ ਕਿ ਵਧੀਆ ਹੈਗੇ।
ਓ ਹਾਂਜੀ।
ਹਾਂ ਐਕਟੀਵਿਟੀ ਕਰੋ ਚਾਹੇ ਤੁਸੀਂ ਅੰਦਰ ਘਰ ਰਹਿ ਕੇ ਕਰੋ ਜਾਂ ਤੁਸੀਂ ਖੇਲ ਚ ਜਾ ਕੇ ਕਰੋ। ਤੇ ਬੱਚੇ ਮੈਨੂੰ ਕਹਿੰਦੇ ਆ ਮੰਮੀ ਪਹਿਲੇ ਸਾਨੂੰ ਇਹ ਦੱਸੋ ਕਿਹੜੀ ਜ਼ਿਆਦਾ ਵਧੀਆ ਏ
ਅੱਛਾ ਅੱਛਾ ਹਾਂਜੀ ਦੇਖੋ ਜੀ ਦੋਨੋ ਦੇ ਆਪਣੇ ਆਪਣੇ ਫਾਇਦੇ ਹੁੰਦੇ ਆ। ਫਿਲਹਾਲ ਤੋਂ ਇੰਡੋਰ ਗੇਮ ਵਧੀਆ ਜੀ ਦੇਖੋ ਆਊਟਡੋਰ ਗੇਮ ਬੀ ਚ ਤਾਂ ਅੱਜ ਇੰਨੀ ਗਰਮੀ ਪਾ ਰਹੀ ਹੈ ਇੰਨੀ ਗਰਮੀ ਹੋ ਰਹੀ ਹੈ ਤੇ ਬ ਉਹਨੂੰ ਸੇਫ ਨੀ ਜੀ ਬਾਹਰ ਭੇਜਣਾ।
ਹਾਂ ਹਾਂ ਉਹ ਤੇ ਗੱਲ ਤੁਸੀ ਬਿਲਕੁਲ
ਪਾਣੀ ਦੀ ਕਮੀ ਹੋ ਜਾਂਦੀ ਹੈ ਸਰੀਰ ਵਿੱਚ ਬੱਚੋਕੇ ਤੇ ਬੱਚੋਂ ਨੂੰ ਫ ਤੇ ਸਿਰ ਦਾ ਦਾ ਹੁੰਦਾ ਹੈ। ਤੇ ਇੰਜਾਇਟੀ ਹੁੰਦੀ ਹੈ ਤੇ ਇਸ ਲਈ ਬੱਚੋ ਨੂੰ ਨਾ ਇਨਡੋਰ ਗੇਮ ਹੀ ਖਿਲਾਓ ਜੀ। ਫਿਲਹਾਲ ਤੋਂ
ਨਹੀਂ ਉਹ ਤੇ ਠੀਕ ਹੈਗਾ, ਪਰ ਪਤਾ ਏ ਕੀ ਹੈਗਾ।
ਹਾਂ ਜੀ। ਹਾਂਜੀ-ਹਾਂਜੀ-ਹਾਂਜੀ-ਹਾਂਜੀ ਬੋਲੀਏ।
ਓਹੀ ਮੈਂ ਕਹਿ ਰਹੀ ਸੀ, ਕਿ ਬੱਚੇ ਜਿਆਦਾ ਚੁਸਤ ਹੁੰਦੇ ਏਂ ਨਾ। ਕਿਉਂਕਿ ਦੇਖੋ ਅੱਜ ਪਰ ਬੱਚੇ ਹੈਗੇ ਜਿਹੜੇ, ਉਹ ਬੱਚਿਆਂ ਨੂੰ ਮੋਟਾਪਾ ਆਏਗਾ, ਅਗਰ ਆਊਟਡੋਰ ਗੇਮ ਖੇਲਦੇ ਹੈਗੇ ਬੱਚੇ, ਤਾਂ ਬੱਚੇ ਨਾ ਥੋੜੇ ਐਕਟਿਵ ਰਹਿੰਦੇ ਐਂ ਅੱਜ ਕੱਲ੍ਹ ਦੇ ਨਾ।
ਬਸ ਇਹੀ ਗੱਲ ਹੈ ਜੀ। ਦੇਖੋ ਸਾਡੀ ਜ਼ਿੰਦਗੀ ਦਾ ਬਹੁਤ ਬੜਾ ਹਿੱਸਾ ਹੈ। ਤੇ ਆਊਟਡੋਰ ਚ ਗੇਮ ਹੋ ਚਾਹੇਂ ਇੰਡੋਰ ਗੇਮ ਹੋ। ਬੱਚੇ ਨੂੰ ਚਾਹੀਦਾ ਕਿ ਕੋਈ ਨਾ ਕੋਈ ਐਕਟੀਵਿਟੀ ਕਰਨ ਦੇ ਨਾਲ ਉਹਨਾਂ ਨੂੰ ਚਾਹੀਦਾ ਕਿ ਕਰੇ, ਕੁਛ ਨਾ ਕੁਛ ਐਕਟੀਵਿਟੀ।
ਹਾਂ! ਦੇਖੋ ਇੰਡੋਰ ਗੇਮ ਦੇ ਅੰਦਰ ਜਿਵੇਂ ਹੋ ਗਿਆ। ਸ਼ਤਰੰਜ ਹੋ ਗਿਆ, ਕੈਰਮ ਹੋ ਗਈ, ਟੇਬਲ ਟੈਨਿਸ ਹੋ ਗਿਆ, ਲੂਡੋ। ਬੈਡਮਿੰਟਨ ਹੋ ਗਿਆ, ਇੰਹਨੇ ਸਾਰੇ ਗੇਮ ਵੇ ਮੈਂ ਉਹੀ ਕਹਿ ਰਹੀ ਸੀ, ਕਿ ਬਈ ਅਸੀਂ ਆਪਨੇ ਜਮਾਨੇ ਚ ਇੰਨੇ ਖੇਲ ਖੇਲਦੇ ਸੀ। ਕੀ ਕਹਿੰਦੇ ਸੀ ਬੱਚੇ ਕਿ ਕਿਉਂਕਿ ਅਸੀਂ ਇਹਨੇ ਐਕਟਿਵ ਸੀ ਕਿ ਸਾਨੂੰ ਸਾਰੇ ਕੰਮ ਕਰਨ ਆਉਂਦੇ ਸੀ। ਪਰ ਅੱਜ ਕੱਲ ਦੇ ਬੱਚਿਆਂ ਨੂੰ ਨਾ ਕਹਿਣਾ ਪੈਂਦਾ ਏ। ਫੋਰਸ ਕਰਨਾ ਪੈਂਦਾ ਏ ਕਿ ਨਹੀਂ ਤੁਸੀਂ ਜਾਓ ਬਾਹਰ। ਐਕਟੀਵਿਟੀ ਕਰੋ ਯਾ ਗੇਮ ਖੇਲੋ ਪਰ ਅੱਜ ਕੱਲ ਦੇ ਬੱਚੇ ਥੋੜੇ ਆਲਸੀ ਜਿਆਦਾ ਹੈ ਨਾ ਮੈਨੂੰ ਲੱਗਦਾ ਏ।
ਹਾਂ ਜਿਹਦੇ ਕੋ ਜਿਸ ਤਰਾਂ ਤੇ ਲੂਡੋ। ਇਹਨਾ ਨੂੰ ਖੇਲਨੇ ਕੇ ਲੀਏ ਤੇ ਦੇਖੋ ਜੀ ਜ਼ਿਆਦਾ ਜਗਹ ਦੀ ਲੋੜ ਨਹੀਂ ਹੁੰਦੀ। ਉਹ ਦਿਮਾਗ ਨੂੰ ਤੇਜ ਕਰਦੇ ਹੈ। ਤੇ ਸ਼ਤਰੰਜ ਯਾ ਕੈਰਮ ਖੇਲਨ ਨਾਲ ਸੋਚ ਵਿਚਾਰ ਦੀ ਵੀ ਪਾਵਰ ਵੜਦੀ ਹੈ।
ਹੂ,,,
ਤੇ ਮਨੇ ਵੀ ਬੈਲੇੈਂਸ ਰਹਿੰਦਾ ਹੈ ਜੀ। ਤੇ ਧਿਆਨ ਵੀ ਕੇਂਦਰਿਤ ਹੁੰਦਾ ਹੈ ਬੱਚੋਂ ਕ ਦਿਮਾਗ ਸ਼ਾਰਪ ਹੋਤਾ ਹੈ।
ਹਾਂ ਹਾਂ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਆਖੀ ਤੇ ਪਰ ਉਹ ਆਊਟ ਦੇਖੋ ਇੰਡੋਰ ਗੇਮ ਖੇਲਣ ਦੇ ਤੇ ਦੇਖੋ ਕਿੰਨੇ ਫਾਇਦੇ ਹੈ ਕਿ ਜਦੋਂ ਕਦੀ ਤੁਹਾਡਾ ਮੌਸਮ ਖ਼ਰਾਬ ਹੈ। ਜਿਵੇਂ ਬਾਰਿਸ਼ ਆ ਰਹੀ ਹੈ ਜਾਂ ਕੁਛ ਹੈ ਤੇ ਤੁਸੀਂ ਇਨਡੋਰ ਗੇਮ ਬਹਿ ਕੇ ਖੇਲ ਸਕਦੇ ਹੋ ਨਾ ਕਹਿਣ ਦਾ ਮਤਲਬ ਮਤਲ ਮੇਰਾ ਹੈ ਉਹ ਨਾਲ ਤੁਸੀਂ ਫੈਮਿਲੀ ਨਾਲ ਬਹਿ ਕੇ ਖੇਲ ਸਕਦੇ ਹੋ ਤੇ ਤੁਹਾਡੇ ਜਿਹੜੇ
ਟਾਈਮ ਹੀ ਸਪੈਂਡ ਹੋ ਜਾਂਦਾ ਹੈ ਫੈਮਲੀ ਵਿੱਚ ਹਾਂਜੀ
ਜਿਹੜੇ ਕਿ ਤੁਹਾਡੇ ਘਰ ਦੇ ਬੜੇ ਬਜ਼ੁਰਗ ਬੜੇ ਬਜ਼ੁਰਗ ਆਉਦੇ ਤੁਸੀਂ ਉਹਨਾਂ ਦੇ ਨਾਲ ਵੀ ਟਾਈਮ
ਹਾਂਜੀ ਬਜ਼ੁਰਗ ਲੋਕ ਤੇ ਛੋਟਾ ਬੱਚੇ ਲਾਈ ਤੇ ਐਵੇਂ ਖੇਲ ਪਰਿਵਾਰ ਨੂੰ ਬਸ ਇਹੀ ਗੱਲ ਹੈ ਜੀ ਇੱਕ ਦੂਸਰੇ ਦੇ ਸੀਖ ਲੈਂਦੇ ਹੈ ਤੇ ਟਾਈਮ ਸਪੈਡ ਹੋ ਜਾਂਦਾ। ਵਰਨਾ ਅੱਜ ਕੱਲ ਦੇ ਦੇਖੋ ਬੱਚੇ। ਅਗਰ ਇੰਡੋਰ ਗੇਮ ਵਿਸ਼ ਕੀ ਵੀ ਬਾਤ ਕਰੇ ਤੇ ਇੰਡੋਰ ਗੇਮ ਵੀ ਬੱਚੇ ਫੋਨ ਵਿੱਚ ਹੀ ਲੱਗੇ ਰਹਿੰਦੇ ਹੈ।
ਹਾਂ-ਹਾਂ ਉਹ ਤੇ ਹੈਗਾ। ਆਊਟਡੋਰ ਗੇਮ ਦੇਖੋ ਆਹ ਖੇਲਨ ਬਿਜਨਸ ਅਗਰ ਤੁਸੀ ਆਪਨਾ ਕੈਰੀਅਰ ਬਣਾਉਣਾ ਹੈ। ਤਾਂ, ਜਿਵੇਂ ਕ੍ਰਿਕਟ ਚ, ਹੋਕੀ ਚ, ਤੇ ਨਿਆਲੇ ਔਰ ਬੈਡਮਿੰਟਨ ਵੀ। ਕਿ ਤੁਸੀ ਖੇਲ ਸਕਦੇ ਹੋ ਓਹ ਵੀ ਗੱਲ ਅੱਛੀ ਗੱਲ ਹੈਗੀ। ਪਰ ਅਗਰ ਤੁਸੀਂ ਮਤਲਬ ਅਗਰ ਸਿਰਫ ਆਪਨੀ ਹੋਬੀ ਪੂਰੀ ਕੰਪਲੀਟ ਕਰਨੀ ਹੈਗੀ, ਤੇ ਤੁਸੀ ਇਨਡੋਰ ਗੇਮ ਖੇਲੋ ਨਾ।
ਹਾਂਜੀ, ਦੇਖੋ ਜੀ ਆਊਟਡੋਰ ਗਮ। ਗੇਮ ਜੋ ਹੈ, ਖੇਲ ਹੁੰਦੇ ਨੇ ਤੇ ਖੁੱਲੇ ਮੈਦਾਨ ਵਿੱਚ ਹੀ ਖੇਲੇ ਜਾਂਦੇ ਨੇ। ਜੈਸੇ ਕ੍ਰਿਕੇਟ ਤੇ ਫੁੱਟਬੋਲ, ਹੋਕੀ, ਕਬੱਡੀ, ਹਾਂ ਹਾਂ ਆਪਨੇ ਬਚਪਨ ਵਿੱਚ ਖੋ-ਖੋ ਕਹਿੰਦੇ, ਨਹੀਂ ਤੇ ਆਊਟਡੋਰ ਗੇਮ, ਹਮੇ ਪਤਾ ਵੀ ਨਹੀਂ ਹੁੰਦਾ ਏ ਕਿ ਇਸਨੂੰ ਆਊਟਡੋਰ ਗੇਮ ਕਹਿੰਦੇ ਹੈ। ਹੂ ਤੋਂ ਖੇਲਣੇ ਸੇ ਮਤਲਬ ਹੁੰਦਾ ਹੈ। ਹਾਂਜੀ ਦੇਖੋ ਆਓ ਆਊਟਡੋਰ ਗੇਮ ਮੈਂ ਨਵੀਂ ਨਵੀਂ ਐਕਟੀਵਿਟੀ ਹੋਤੀ ਹੈ। ਤੇ ਬੋਡੀ ਮਜ਼ਬੂਤ ਹੋ ਜਾਂਦੀ ਹੈ ਤੇ ਉਸ ਨਾਲ ਵਿੱਚ ਦੌੜਨਾ ਕੂਦਨਾ ਸਵੈਟਿੰਗ ਨਿਕਲਦੀ ਹੈ ਬੋਡੀ ਬੋਡੀ ਸੇ ਤੇ ਸਰੀਰ ਨੂੰ ਵੀ ਤੰਦਰੁਸਤ ਹੋ ਜਾਂਦੀ ਹੈ।
ਹਾਂਜੀ ਹਾਂਜੀ ਆਖੀ ਇਹ ਗੱਲ ਤੁਸੀਂ ਦੇਖੋ ਬੰਦੇ ਦਾ ਬੱਚਿਆਂ ਨਾ ਤਣਾਵ ਵੀ ਦੂਰ ਹੁੰਦਾ ਨਾ ਇੰਡੋਰ ਗੇਮ ਖੇਡਣ ਨਾਲ ਜਾਂ ਆਊਟਡੋਰ ਗੇਮ ਖੇਡਣ ਨਾਲ ਤੁਸੀਂ ਇੰਨਡੋਰ ਗੇਮ ਖੇਲੋ ਆਊਟਡੋਰ ਗੇਮ ਖੇਲੋ ਤੁਹਾਡੇ ਤਾਂ ਨਾਮ ਵੀ ਦੂਰ ਹੋਏਗਾ ਨਾ ਬੱਚੇ
ਜੇ ਆਊਟਡੋਰ ਗੇਮ ਬੱਚੇ ਨੂੰ ਟੀਮ ਵਰਕ ਸਿਖਾਂਦੇ ਹੈ ਕਿ ਆਪਸ ਮੇ ਕਿ ਕਿਸ ਤਰੀਕੇ ਸੇ ਵਰਕ ਕਰਨਾ ਹੈ। ਉਹ ਆਪਸ ਵਿੱਚ ਮਿਲ ਜੁਲ ਕੇ ਖੇਲਨਾ ਹੈ ਤੇ ਰੂਲਸ ਬਣਾਉਂਦੇ ਐ ਹਾਰ ਜੀਤ ਕਾ ਵੀ ਪਤ ਤਾਂ ਹੁੰਦਾ ਹੈ ਕੌਣ ਜੀ ਤੇ ਜੀ ਕੋਣ ਵਿਨ ਕਰਤਾ ਹੈ ਤੇ ਕੋਨ ਲੋਸ ਕਰਤਾ ਹੈ।
ਨਹੀਂ
ਉਰ ਦੇਖੋ ਜੀ ਬੜੇ - ਬੜੇ ਪਾਰਕ ਵਿੱਚ ਖੇਲਤੇ ਹੈ ਤੋਂ ਅਹ ਪਰਿਆਵਰਨ ਵੀ ਅੱਛਾ ਰੈਤਾ ਹੈ ਖੇਲ ਵਿੱਚ ਤਾਜ਼ੀ ਹਵਾ ਮਿਲਦੀ ਹੈ ਤੇ ਸੇਹਤ ਨੂੰ ਵੀ ਫ਼ਰਕ ਪੈਂਦਾ ਹੈ।
ਹ ਕੁ ਦੇਖੋ ਦੋਨਾਂ ਦੇ ਆਪਣੇ- ਆਪਣੇ ਫਾਇਦੇ ਹੈਗੇ। ਦੇਖੌ ਡੇਪੇਂਡ ਕਰਦਾ ਤੁਹਾਡੀ ਕੀਨਿਕ ਸਿਤੂਏਸ਼ਨ ਹੈਗੀ ਜਿਵੇਂ ਜ਼ਿਆਦਾ ਛੋਟੇ ਬੱਚੇ ਹੁੰਦੇ ਹੈਗੇ ਉਹ ਬਾਹਰ ਨਹੀਂ ਜਾ ਸਕਦੇ ਤੇ ਇੰਡੋਰ ਖੇਲ ਦੇਖੋ ਵਾਸਤੇ ਵਧੀਆ ਹੈਗੀ ਨਾਂ ਕਿਉਂਕਿ ਇੰਡੋਰ ਗੇਮ ਘਰ ਬਹਿ ਕੇ ਤੁਸੀਂ ਆਪਣੇ ਬੱਚੇ ਨੂੰ ਤੇ ਨਿਗਰਾਨੀ ਵੀ ਰੱਖ ਸਕਦੇ ਹੋ।
ਯਅ ਇਹ ਤਾਂ ਗੱਲ ਠੀਕ ਹੈ ਜੀ ਲੇਕਿਨ ਦੇਖੋ ਅੱਜ ਕੱਲ੍ਹ ਬੱਚੇ ਮੋਬਾਇਲ ਤੇ ਗੇਮਾਂ ਕਾਰੰਟ ਆਊਟ ਡੋਰ ਤੋ ਖੇਲਤੇ ਨੀ ਇੰਡੋਰ ਕੇ ਦੋ ਬੱਚੋਂ ਕੋ ਤੋ ਇੰਡੋਰ ਕੋ ਬੱਚੇ ਨੂੰ ਪਤਾ ਹੋਤਾ ਕਿ ਬਸ ਇੰਡੋਰ ਕਹਿ ਰੇ ਐ ਤੋ ਗੇਮ ਫੋਨ ਵਿੱਚ 'ਚ ਖੇਲ ਲਵੇਗੇਂ ਵੋਈ ਇਨਡੋਰ ਗੇ਼ਮ ਹੋ ਜਾਵੇਗਾ।
ਹਾਂ ਨਹੀਂ ਇਹ ਗੱਲ ਤੇ ਤੁਸੀਂ ਬਿਲਕੁਲ ਸਹੀ ਆਖੀ ਨਹੀਂ ਫ਼ਿਰ ਦੇਖੋ ਨਾ ਤੁਸੀਂ ਕੀ ਕਰਨਾ ਚਾਹੀਦਾ ਹੈ ਬੱਚਿਆਂ ਦੀ ਫੋਨ ਚ ਚਾਈਲਡ ਲੋਕ ਲਾ ਕੇ ਰੱਖੋ ਕਿ ਨਹੀਂ ਬੱਚਿਆਂ ਨੂੰ ਅਗਰ ਇੱਕ ਡੇਢ ਘੰਟਾ ਹੀ ਖ਼ੇਲ ਗੇਮ ਤੇ ਬੱਚੇ ਇੱਕ ਡੇਢ ਘੰਟਾ ਹੀ ਖੇਲੇ ਜ਼ਿਆਦਾ ਦੇਰ ਦਾ ਟਾਈਮ ਨਾ ਸਪੈਂਡ ਕਰਨ ਵੇਸਟ ਕਰੇ ਆਪਣੀ ਮਤਲਬ ਕਿਉਂਕਿ ਉਹਨਾਂ ਨੂੰ ਪੜ੍ਹਾਈ ਵਾਸਤੇ ਵੀ ਜ਼ਰੂਰੀ ਹੈਗਾ ਐ ਨਾ
ਹਾਂਜੀ ਦੇਖੋ ਜੀ ਬੱਚੇ ਨੂੰ ਤਾਂ ਬਸ ਇਹ ਹੈ ਪੂਰਾ ਦਿਨ ਘਰ ਗਰ ਵਿੱਚ ਬੈਠ ਕੇ ਇੰਡੋਰ ਗੇ਼ਮ ਕਾ ਮਤਲਬ ਮੋਬਾਇਲ ਗੇਮਾਂ ਗੇਮ ਖੇਡਨ। ਯਾ ਤੋ ਇਹ ਆਲਸੀ ਬਣ ਜਾਂਦੇ ਐ ਬਸ ਫੋਨ ਪੇ ਈ ਲਗੇ ਰਹਿੰਦੇ ਐ।
ਹਾਂ ਨਹੀਂਖ ਆਊਡੋਰ ਬੰਦਾ ਬ ਖਦਾ ਤੇ ਬੱਚੇ ਨੇ ਨਾ ਮਤਲਬ ਕਿ ਬੱਚਿਆਂ ਨੂੰ ਨਾ ਟੀਮ ਵਰਕ ਵੀ ਆਉਂਦਾ ਐ ਨਾ ਕਿਉਕਿ ਤੁਸੀਂ ਅਗਰ ਦਸ ਬੱਚਿਆਂ ਨਾਲ ਖੇਲੋਗੇ ਤੇ ਤੁਹਾਨੂੰ ਟੀਮ ਵਰਕ ਮਿਲੁਗਾ ਬੱਚਿਆਂ ਨੂੰ ਪਤਾ ਚਲੇਗਾ ਨਾਲ ਬਵੇਜ ਹੈਡਲ ਕਰਨਾ
ਹਾਂਜੀ ਬਚਿਆ ਨੂੰ ਕਹਿ ਦੋ ਚਲੋ ਬੱਚੋ ਸ਼ਾਦੀ ਵਿੱਚ ਜਾਣਾਏ ਅੱਜ ਤੇ ਬੱਚੇ ਕਹਿੰਦੇ ਨਹੀਂ ਹੁ ਹਮ ਤਾਂ ਘਰ ਵਿੱਚ ਹੀ ਰਹਿ ਲੈਂਗੇ। ਕਿਉਂ ਕਿਉਂਕਿ ਮੋਗ ਮੋਬਾਇਲ ਵਿੱਚ ਲਗੇ ਰਹਿਵੇਂਗੇ ਤੇ ਗੇਮ ਵਿਚ ਲਗੇ ਰਹਿਵੇਂਗੇ।
ਨਹੀਂ ਨਹੀਂ ਉਹ ਤਾਂ ਦੇਖੋ ਗਲਤ ਗੱਲ ਹੈ ਕਿ ਬੱਚਿਆਂ ਨੂੰ ਸਾਨੂੰ ਸਮਝਾਨਾ ਹੀ ਪੈਣਾ ਹੈ ਕਿ ਤੁਸੀਂ ਮੋਬਾਈਲ ਫ਼ੋਨ ਦਦੇਖੋ ਯੂਜ ਕਰੋ ਆਊਟਡੋਰ ਗੇਮ ਖੇ ਇਨਡੋਰ ਗੇਮ ਖੇਲੋ ਪਰ ਇੱਕ ਟਾਈਮ ਨਾਲ ਇੱਕ ਲਿਮਿਟ ਨਾਲ ਫੇਰ ਉਹਦੇ ਨਾਲ ਤੁਸੀਂ ਬਾਹਰ ਜਾਓ ਬਾਹਰ ਆਪਣੀ ਦੂਜੀ ਗੇਮ ਖੇਲੋ ਉਹਦੇ ਵਿੱ ਜਾਕੇ ਤੁਸੀਂ ਐਕਟੀਵਿਟੀ ਪਰਤੀਸਪੇਟ ਕਰੋ ਤਲ ਕਿਉਂਕਿ ਟੀਮ ਸੀਖਤਾ ਹੈ ਬਚਾ ਕਿਉਂਕਿ ਅੱਗੇ ਆਣ ਵਾਲੇ ਟਾਈਮ ਚ ਬੱਚਿਆਂ ਨੂੰ ਟੀਮ ਵਰਕ ਆਣਾ ਚਾਹੀਦਾ ਹੈ ਨਾ?
ਹਾਂਜੀ-ਹਾਂਜੀ ਦੇਖੋ ਬੱਚਿਆਂ ਨੂੰ ਆਗੇ ਜਾਕੇ ਵੀ ਕੁੱਛ ਕਰਨ ਆਉਂਦਾ ਤੋ ਫ਼ਿਰ ਬੱਚਿਆਂ ਨੂੰ ਪਤਾ ਹੁੰਦਾ ਐ। ਕਿ ਅਮ ਮੈਂ ਬਚਪਨ ਵਿੱਚ ਈ ਏਲ ਖੇਲੇ ਹੈ ਗੇ਼ਮ।
ਹਾਂ ਕਿਉਂਕਿ ਮੈਮੋਰੀ ਰਹਿੰਦੀ ਹੈਗੀ ਹੈ ਕਿ ਨਾ ਬੱਚਿਆਂ ਦੀ ਤੁਸੀਂ ਬੱਚਿਆਂ ਨੂੰ ਮੈਮੋਰੀ ਦਿਲਾ ਸਕਦੇ ਹੋ। ਹੂੰ ਸ਼ਤਰੰਜ ਨਾਲ਼ ਬੱਚਿਆਂ ਦਾ ਕਿੰਨਾ ਦਿਮਾਗ਼ ਤੇਜ਼ ਹੁੰਦਾ ਨਾ? ਅਗਰ ਇੱਕ-ਦੋ ਸ਼ਤਰਾਂਜ ਖੇਲੀ ਜਾਏ।
ਵਿੱਚ ਵੀ ਇਤਨਾ ਗੇਮ ਅ ਸੋਸ਼ਲ ਮੀਡੀਆ ਪਰ ਦਿਖਾਂਦੇ ਤੇ ਕੁਛ ਵੀ ਸੀਖ ਲੋ। ਤੇ ਫ਼ੇਰ ਸਤਰੰਜ ਸੀਖ ਲਓ ਤੇ ਕਬੱਡੀ, ਖੋ-ਖੋ ਅੱਜ-ਕੱਲ੍ਹ ਬੱਚੇ ਕਹਿੰਦੇ ਐ ਕੀ ਹੋਤਾ ਐ ਯੇ ਗੇ਼ਮ ਹਮਨੂੰ ਨੀ ਪਤਾ।
ਨਾ ਨਾ ਅਸੀਂ ਤੇ ਆਪਣੇ ਟੈਮ 'ਚ ਬੜੀਆਂ ਗੇਮਾਂ ਖੇਡੀਆਂ ਹੈਗੀਆਂ। ਉਸੀਪ
ਆਪਣੇ ਟਾਈਮ ਵਿੱਚ ਵਾਲੇ ਗੇ਼ਮ ਹਾਂਜੀ ਆਪਣੇ ਟਾਈਮ ਵਿੱਚ ਵਾਲੇ ਗੇ਼ਮ ਤੋ ਸਭ ਨੂੰ ਪਸੰਦ ਹੁੰਦੇ ਐ। ਹਮਨੂੰ ਪਤਾ ਵੀ ਐ ਕਿ ਕੀ ਆਉਂਦਾ ਹੈ ਕਿ ਕੌਣਸਾ ਗੇ਼ਮ ਆਉਂਦਾ ਹੈ ਕੌਣਸ ਨਈਂ ਆਉਂਦਾ। ਲੇਕਿਨ ਅੱਜ-ਕੱਲ ਤੋ ਬੱਚੋ ਨੂੰ ਦੱਸ ਦੋ ਕਿ ਬੱਚੋ ਚਲੋ ਕਿ ਚਲੋ ਖੋ-ਖੋ ਖੇਲਦੇ ਐਂ ਤੇ ਕੀ ਕਹਿੰਦੇ ਕਿ ਖੋ-ਖੋ ਕੀ ਹੁੰਂਦਾ ਐ।
ਨਹੀਂ ਸਾਨੂੰ ਬੱਚਿਆਂ ਨੂੰ ਸਿਖਾਉਣਾ ਪਏਗਾ। ਕਿ ਅਗਰ ਤੁਸੀਂ ਇੰਡੋਰੇ ਖੇਲਦੇ ਓ ਤੇ ਆਊਟਡੋਰ ਗੇਮ ਖੇਲੋ। ਰ ਗੇਮ ਖੇਲਣੀਆਂ ਇੰਡੋਰ ਵੀ ਦੋੋ ਗੇਮਾਂ ਖੇਣੀਆਂ ਬ
ਹਾਂਜੀ, ਦੇਖੋ ਜੀ ਸਾਡੀ ਜ਼ਿੰਦ ਹਾਂਜੀ, ਦੋਨੋ ਦਾ ਈ ਰੋਲ ਐ ਸਾਡੀ ਜ਼ਿੰਦਗੀ ਵਿੱਚ।
ਹਾਂ ਕਿਉਂਕਿ ਆਊਟਡੋਰ ਗੇਮ ਵਗ ਪ੍ਰਸਾਦ ਹੈ ਮੌਸਮ ਖ਼ਰਾਬ ਐ ਅੱਜ ਜੇ ਤੁਸੀਂ ਬਿਮਾਰ ਓ ਤਰ ਛੱਲ ਜਾ ਸਕਦੇ। ਪਰ ਜਦੋਂ ਮੌਸਮ ਠੀਕ ਹੋਵੇ ਜਾਂ ਤੁਸੀਂ ਐਕਟਿਵ ਹੋ ਤੁਸੀਂ ਬਾਰ ਜਾ ਕੇ ਵੀ ਦੇਖਦੇ ਹੋ ਨਾ?
ਹਾਂਜੀ ਦੇਖੋ ਜੀ ਅਸਲ ਵਿੱਚ ਤਾਂ ਤਾਂ ਇਈ ਜੀ ਇਨਡੋਰ ਗੇਮ ਤੇ ਆਊਟਡੋਰ ਗੇਮ। ਦੋਨੋ ਈ ਜ਼ਰੂਰੀ ਨੇ।
ਇਹ ਵੀ ਐਈ ਗੱਲ ਐ ਜੀ ਹਾਂ।
ਇਹਨੂੰ ਤੁਸੀਂ ਬਿਜ਼ਨਸ ਵੀ ਬਣਾ ਸਕਦੇ ਹੋ ਆਪਣਾ ਦੇਖਿਆ ਕਿ ਜਿਵੇਂ ਸਾਡੇ ਓਲੰਪਿਕ ਹੋਦੇ ਓਲੰਪਿਕ ਵਿੱਚ ਕਿਵੇ ਵੱਡੀ ਵਡੀ ਅਹ ਵਾਲੀ ਗੇਮਾ ਨਾਲ ਸਪੋਰਟ ਕੀਤਾ ਜਾਂਦਾ ਹੈ।
ਆਵਾਜ਼ ਗੂੰਜ ਰਹੀ ਹੈ ਜੀ
ਇੰਡੋਰ ਗੇਮ ਦੇ ਮਤਲਬ ਆਊਟਡੋਰ ਗੇਮ ਤੁਸੀਂ ਜਾ ਕੇ ਖੇਲਦੇ ਹੋ ਤੇ ਕਿੰਨਾ ਜ਼ਿਆਦਾ ਉਹਦਾ ਉਹ ਰੋਲ ਰਹਿੰਦਾ ਨਾ ਕਿ ਮਤਲਬ ਓਲੰਪਿਕ 'ਚ ਜਾ ਕੇ ਤੁਸੀਂ ਪਾਰਟੀਸਪੇਟ ਕਰੋ ਅਤੇ ਤੁਸੀਂ ਗੋਲਡ ਮੈਡਲ ਜਾਂ ਸਿਲਵਰ ਮੈਡਲ ਦੇਸ਼ ਵਾਸਤੇ ਵੀ ਆ ਸਕਦੇ ਹੋ।
ਹਾਂਜੀ ਐ ਵੀ ਗੱਲ ਠੀਕ ਐ ਲੇਕਿਨ ਸਬਸ ਸਭ ਸੇ ਵੱਡੀ ਗਲ ਜੀ ਯੲਈ ਐ ਸਰੀਰ ਨੂੰ ਤਾਕਤਵਰ ਬਣਾਂਦੇ ਆਊੋਟ ਆਊਟਡੋਰ ਗੇ਼ਮ।
ਸਾਨੂੰ ਤੰਦਰੁਸਤੀ ਪ੍ਰਦਾਨ ਕਰਦੇ ਹੈਗੇ ਨਾ, ਸਾਡੀ ਸਿਹਤ
ਦਿਮਾਗ਼ ਨੂੰ ਤੇਜ਼ ਕਰਦੇ ਐਂ।
ਹਾਂ ਬਸ ਦੇਖੋ ਮੈਂ ਤਾਂ ਇਹੀ ਕਵਾਂਗੀ ਕਿ ਜਦੋਂ ਕਦੀ ਤੁਹਾਨੂੰ ਲੱਗੇ ਕਿ ਬੱਚੇ ਛੋਟੇ ਹੈਗੇ ਮੌਸਮ ਖ਼ਰਾਬ ਐ। ਤੇ ਬੱਚਿਆਂ ਨੂੰ ਇਨਡੋਰ ਗੇ਼ਮ ਖਿਲਾਓ ਪਰ ਜਦੋਂ ਲੱਗੇ ਕਿ ਬੱਚਾ ਠੀਕ ਹੈਗਾ ਐਕਟਿਵ ਹੈਗਾ। ਸਾਰੀ ਚੀਜ਼ ਕਰ ਸਕਦਾ ਤੇ ਬੱਚੇ ਨੂੰ ਆਊਟਡੋਰ ਗੇਮ ਬੱਚੇ ਦਾ ਇੰਨਾ ਇੰਟਰਸਟ ਕਿ ਬੱਚਾ ਕੁਛ ਬਣ ਜਾਂਦਾ ਗੇਮਾਂ ਖੇਡਣ ਨਾਲ਼
ਹਾਂਜੀ ਹਾਂਜੀ ਧੋਨੋ ਗੇਮ ਤੋਂ ਉਹਨਾਂ ਨੂੰ ਆਪਣੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਣਾ ਚਾਹੀਦਾ ਦੋਨੋ ਹੀ ਗੇਮ ਦੇ ਬੈਨੀਫਿਟ ਹੈ।
ਹਾਂਜੀ ਇੱਛਾ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ਼੍ਰੀ ਅਕਾਲ
ਠੀਕ ਹੈ ਜੀ ਸਤਿ ਸ੍ਰੀ ਅਕਾਲ